ਹੋਰ ਠੀਕ ਹੋ ਤੁਸੀਂ
ਹਾਂਜੀ ਹਾਂਜੀ ਠੀਕ ਆ ਤੁਸੀਂ ਸੁਣਾਓ ਘਰੇ ਸਭ ਠੀਕ ਨੇ
ਹਾਂਜੀ ਸਭ ਵਧੀਆ ਹੋਰ ਉਧਰ ਸਭ ਠੀਕ ਨੇ ਅੰਕਲ ਜੀ ਆਂਟੀ ਜੀ ਹੋਰ ਬੇਬੀ ਠੀਕ ਹੈ ਤੁਹਾਡਾ ਛੋਟਾ ਜਿਹਾ ਪਿਆਰਾ ਜਿਹਾ ਕੀ ਕਰ ਰਿਹਾ ਸੁੱਤਾ ਪਿਆ ਕੀ ਹਾਂ ਹਜੇ
ਹੁਣ ਥੋੜ੍ਹਾ ਲੱਗ ਰਿਹਾ ਕਿ ਸ਼ਾਇਦ ਸੋ ਜਾਏ ਪਤਾ ਨੀ ਬਾਕੀ ਕੁਛ ਨੀ ਪਤਾ ਲੱਗਦਾ ਨੀਚੇ ਪਾਉਂਦੇ ਹੀ
ਅੱਛਾ ਹਾਂ ਅੱਜ ਕੱਲ ਦੇ ਬੱਚਿਆਂ ਨੂੰ ਆਦਤ ਪੈ ਗਈ ਹੈ ਨਾ ਹੋਰ ਵੀ ਸੁ ਦੀ ਹਾਂਜੀ
ਬੱਚਿਆਂ ਨੂੰ ਬੜਾ ਪਤਾ ਲੱਗਦਾ ਅੱਜ ਕੱਲ੍ਹ ਪੈਂਦੇ ਹੀ ਨ ਨਹੀਂ
ਹਾਂਜੀ, ਅੱਜ ਕੱਲ੍ਹ ਦੇ ਬੱਚੇ ਵੀ ਬੜੇ ਐਡਵਾਂਸ ਹੈਗੇ ਨੇ
ਹਾਂਜੀ ਹੋਰ,
ਹੋਰ ਸੋ ਜਾਂਦੀ ਹੈ ਰਾਤੀ-ਰਾਤੀ ਡੇਟ
ਸੋ ਵੀ ਜਾਂਦੀ ਐ ਹਾਂਜੀ ਉੱਠਦੀ ਵੀ ਐ। ਤੰਗ ਵੀ ਕਰਦੀ ਹੈ ਬਸ ਹੁੰਦੀ ਤੰਗ ਹੁਦੀ ਵੀ ਹੈ ਤੰਗ ਕਰਦੀ ਵੀ ਹੈ
ਅੱਛਾ ਕਿੰਨੇ ਮਹੀਨੇ ਦੀ ਹੋਈ ਹੈ ਤੁਹਾਡੀ ਗੁੜੀਆਂ
ਹਾਂਜੀ ਆਉਣ ਵਾਲੀ ਸਿਕਸ ਮੰਥਸ ਦੀ
ਅੱਛਾ ਹਾਂਜੀ ਛੋਟੀ ਹੈ ਨਾ ਥੋੜੀ ਵੱਡੀ ਹੋਏਗੀ ਨਾ, ਫਿਰ ਸਮਝ ਆਏਗੀ ਉਹਨੂੰ ਫਿਰ ਸੋਇਆ ਕਰੇਗੀ ਟਾਈਮ ਨਾਲ
ਹਾਂਜੀ,
ਹਾਂਜੀ,
ਹਾਂਜੀ, ਹੋਰ ਬਣਾਦੇ ਹੋ ਘਰ ਕੁਛ ਵਧੀਆ ਵਧੀਆ ਡਿਸ਼ਿਜ਼ ਵਗੈਰਾ। ਟਰਾਈ ਕਰੋ,
ਹਾਂਜੀ ਮੈਂਨੂੰ ਤੁਹਾਡੇ ਕੋਲ ਪੁੱਛਣਾ ਸੀ। ਕੀ ਨਾ ਕਰੇਲੇ ਦੀ ਸਬਜ਼ੀ ਕਹਿਣ ਮਰਜ਼ੀ,
ਕਰੇਲੇ ਦੀ ਹਾਂਜੀ-ਹਾਂਜੀ-ਹਾਂਜੀ ਬਣਾਈ ਮੈਂ ਦੋਨੋ ਤਰੀਕੇ, ਕੇ ਨਾਲ ਬਣਾਈਏ ਕਚਰੀਆਂ ਵੀ ਬਣਦੀਆਂ ਤੇ ਮਸਾਲਾ ਭਰ ਕੇ ਵੀ ਬਣਾਦੇ ਹਾਂ ਹਾਂਜੀ-ਹਾਂਜੀ ਤੁਸੀਂ ਕਿਹੜੀ ਬਣਾਣੀ ਐ ਰੈਸਪੀ? ਚੀ ਵਾਲੀ ਆ ਭਰ ਕੇ ਮ ਅੱਛਾ ਬਰਮੇ ਕਰੇਗਾ ਹਾਂਜੀ-ਹਾਂਜੀ-ਹਾਂਜੀ ਸਾਰਾ, ਮਤਲਬ ਉਹਨੂੰ ਪਹਿਲੇ ਵਾਸ਼ ਕਰਕੇ ਅੱਛੀ ਤਰ੍ਹਾਂ ਕਰੇਲਿਆਂ ਨੂੰ ਫ਼ਿਰ ਉਹਦੇ ਉਤੇ ਲਾ ਲਓ ਗ੍ਰੀਨ-ਗ੍ਰੀਨ ਜੋ ਲੱਗਿਆ ਹੁੰਦਾ। ਛਿੱਲਕੇ ਕਰੇਲੇ ਦਾ ਉਹ ਸਾਰਾ ਨਿਚੋੜ ਦੋ ਕਰੇਲਿਆਂ ਨੂੰ ਪਾਣੀ ਵਿੱਚੋਂ ਅੱਛੀ ਤਰ੍ਹਾਂ ਇੱਕ ਦੋ ਤਿੰਨ ਵਾਰੀ ਧੋ ਕੇ ਨਮਕ ਲਗਾ ਕੇ ਪਹਿਲੇ ਰੱਖ ਦੋ ਫੇਰ ਚੋਲ ਚੰਗੀ ਤਰ੍ਹਾਂ ਨਮਕ ਲਗਾ ਕੇ ਨਹੀਂ ਨਹੀਂ ਐਵੇਂ ਹੀ ਲੱਗਦ ਬਸ ਹਾਂਜੀ ਨਵੇਂ ਕਿਚਨ ਵਿੱਚ ਰੱਖ ਦੋ ਸੁ ਨਮਕ ਲਗਾ ਕੇ ਰੱਖ ਦੋ ਫੇਰ ਉਹਦਾ ਜੋ ਗ੍ਰੀਨ'ਗ੍ਰੀਨ ਲਾਇਆ ਆਦਾ ਉਹਨੂੰ ਵੀ ਚੰਗੀ ਤਰ੍ਹਾਂ ਪਾਣੀ ਚ ਧੋ ਤਾ ਨਮਕ ਲਗਾ ਕੇ ਉਹਨੂੰ ਵੀ ਕੱਢ ਲਓ ਨਿਚੋਡਲੋ ਹਾਂਜੀ-ਹਾਂਜੀ ਉਹਨੂੰ ਫਿਰ ਤੜਕਾ ਲਗਾਉਣਾ ਨਾ ਸੀ ਪਿਆਜ ਦਾ ਮਸਾਲੇ ਪਾ ਕੇ ਉਹਦੀ ਪੋਰ ਨੂੰ ਤੜਕਾ ਲਗਾ ਕੇ ਉਹੀ ਉਹ ਫਿਲ ਕਰਨ ਆ ਵਿੱਚ ਮਸਾਲਾ ਪਾ ਕੇ ਚੰਗੀ ਤਰ੍ਹਾਂ ਸੁੱਕਾ ਧਨੀਆ ਸਭ ਕੁੱਛ ਪਾ ਕੇ ਅਸੀਂ ਤੁਨੂੰ ਅਚਾਰ ਵਾਲੇ ਮਸਾਲੇ ਨਾਲ ਵੀ ਬਣਾ ਸਕਦੇ ਹੋ ਬੜਾ ਟੇਸਟੀ ਬਣਦਾ ਚਾਰ ਵਾਲੇ ਮਸਾਲੇ ਚ ਬਣਾਈਏ ਨਾ ਉਹਦਾ ਬੜਾ ਵਧੀਆ ਟੇਸਟ ਆਦਾ ਹੈ ਤੇ ਬੜਾ ਹੀ ਸਵਾਦ ਹੁੰਦੇ ਨੇ ਉਹ ਭਰ ਕੇ ਚੰਗੀ ਤਰ੍ਹਾਂ ਉਹ ਪਰਮ ਜੋ ਆਦੀ ਹੈ ਭੋਰ ਨੂੰ ਉਹਨੂੰ ਸੋੜ ਕੇ ਚੰਗੀ ਤਰ੍ਹਾਂ ਪਿਆਜ ਪਾ ਕੇ ਟਮਾਟਰ ਵੀ ਪਾ ਸਕਦੇ ਹੋ ਥੋਮ ਪਾਲੋ ਤੇ ਮਸਾਲੇ ਪਾਾਲੋ ਸਾਰੇ ਉਹਨੂੰ ਚੰਗੀ ਤਰ੍ਹਾਂ ਭਰ ਕੇ ਮਤਲਬ ਉਹ ਸੁੱੜ ਗਿਆ ਨਾ ਤੇ ਉਹਨੂੰ ਕਰੇਲਿਆਂ ਚ ਭਰ ਦੋ
ਅੱਛਾ ਤੇ ਕਰੇਲਿਆਂ ਨੂੰ ਨਹੀਂ'ਨਹੀਂ ਸੁਣੋ ਮੇਰੀ ਗੱਲ ਤੇ ਸੁਣੋ ਕਰੇਲਿਆਂ ਤੱਲਾ ਹਾਂ ਉਹੀ ਤੇ ਮੈਂ ਪੁੱਛ ਰੀ ਸੀ। ਚਲਣਾ ਵੀ ਹੁੰਦਾ ਕਿ ਅੱਛਾ ਤੇ ਉਹਦੀ-ਉਹਦੀ ਜੋ ਕੋੜ-' ਦ ਖਤਮ ਹੋੰ ਜਾਦਿ ਐਦਾ।
ਖਤਮ ਹੋ ਜਾਂਦਾ ਪਹਿਲੇ ਹੋ ਜਾਵੇਗਾ ਨਾ ਉਹ ਖਤਮ ਜਿਵੇਂ ਤੁਸੀਂ ਨਮਕ ਲਗਾ ਕੇ ਰੱਖੋਗੇ ਥੋੜ੍ਹੀ ਦੇਰ ਫੇਰ ਉਹ ਖ਼ਤਮ ਹੁੰਦਾ ਧੀਰੇ ਹਾਂਜੀ-ਹਾਂਜੀ ਉਹ ਫੇਿਰ ਤੁਸੀਂ ਤਲੋਗੇ ਫੇਰ ਉਹ ਹੋ ਜਾਂਦੇ ਨੇ ਕੋਈ ਨੀ ਕੋਈ ਨੀ ਟਰਾਈ ਕਰੋਗੇ ਨਾ ਵਧੀਆ ਹੋ ਜਾਏਗਾ ਟਰਾਈ ਕਰਨੀ ਚਾਹੀਦੀ ਹਰ ਚੀਜ਼ ਫੇਰ ਉਹ ਕ੍ਰਿਸਪੀ ਹੋ ਜਾਣਗੇ ਤੇ ਫੇਰ ਤੁਸੀਂ ਉਹਦੇ ਚ ਮਸਾਲੇ ਦੀ ਕੋਰ ਭਰਲੋ ਫੇਿਰ ਉੱਪਰੋਂ ਮਤਲਬ ਧਾਗੇ ਨਾਲ ਬੰਧੋ ਤੇ ਉਹਨਾ ਨੂੰ ਸੋੜ ਲਓ ਚੰਗੀ ਤਰ੍ਹਾਂ ਦੁਬਾਰਾ ਪਿਆਜ ਟਮਾਟਰ ਥੋਮ ਦਾ ਤੜਕੇ ਚ ਉਹਨਾ ਨੂੰ ਸੋੜ ਲਓ ਕਿਉਂਕਿ ਅੰਦਰ ਜੋ ਅਸੀਂ ਉਹ ਅਲੱਗ ਕੰਮ ਕਰੇਗਾ ਉਹ ਨਿਕਲ ਵੀ ਜਾਂਦਾ ਨਾ ਕਈ ਵਾਰੀ ਬਰ ਤੇ ਤੁਸੀਂ ਆਪਣਾ ਅਲੱਗ ਮਸਾਲੇ ਸੋੜ ਲਓ ਉਹਨਾਂ ਨੂੰ ਮਤਲਬ
ਅੱਛਾ ਫੇਿਰ ਉਹ ਧਾਗਿਆਂ ਨੂੰ ਖੋਲਣਾ ਵੀ ਹੁੰਦਾ ਧਾਗਿਆਂ ਨੂੰ ਬੰਦ ਕਰਕੇ ਬਾਅਦ ਵਿੱਚ
ਉਹ ਪਣ ਗਏ ਨਾ ਕਰੇਲੇ ਪਾ ਬਣ ਗਏ ਤੇ ਫੇਿਰ ਉਹਨਾਂ ਨੂੰ ਬਾਅਦ ਚ ਘੋਲ ਕੇ ਖਾ ਲੋ ਨਾਲ ਬਣਾ ਲੋ ਮੂੰਗੀ ਧੋਤੀ ਦਾਲ
ਅੱਛਾ ਹਾਂ ਮੰਮੀ ਕਹਿ ਰਹੇ ਸੀ ਉਹਦੇ ਨਾਲ ਨਾ ਮੂੰਗੀ ਧੋਤੀ ਦਾਲ ਬੜਾ ਸਵਾਦ ਹੈ ਹਨ
ਹਾਂਜੀ ਹਾਂਜੀ ਬੜਾ ਟੇਸਟ ਆ ਜਾਂਦਾ
ਮੰਮੀ ਰਾ ਦੇ ਘਰ ਮੈਨੂੰ ਬੜੇ ਅੱਛੇ ਲੱਗਦੇ ਨੇ ਤਾਂ ਮੈਂ ਸੋਚਿਆ ਮੈਂ ਵੀ ਕਦੀ ਟਰਾਈ ਕਰਾਂਗੀ ਮੈਂ ਕਦੀ ਕੀਤੇ ਸੀ ਨਾ ਤਾਂ ਕਰਕੇ ਹੋਰ ਸਬਜ਼ੀਆਂ ਤੇ ਬਣਾ ਲੈਣੇ ਨੇ ਮਲਾਂਜੀ
ਚਲੋ ਵਧੀਆ ਗੱਲ ਸਰਪ੍ਰਜ਼ ਦੇਣਾ ਚਾਹੀਦਾ ਨਵੇ ਨਵੀ ਰੈਸਪੀ ਟਰਾਈ ਕਰਨੀ ਚਾਹੀਦੀ ਆਂ ਨੇ ਬਣਾਉਣੀ ਚਾਹੀਦੀਆਂ ਨੇ
ਹਾਂਜੀ
ਹਮ ਹ ਹੋਰ ਜੀ
ਬਸ ਇਹੀ ਪੁੱਛਣਾ ਸੀ ਸਬਜ਼ੀ ਦੇ ਬਾਰੇ ਤੇ ਹੋਰ ਤੁਸੀਂ ਕੋਈ ਇਨਾ ਹੀ ਹੋਰ ਹਾਂਜੀ ਇੰਨਾ ਵੀ ਟਾਈਮ ਨਾਲ ਨਹੀਂ ਉੱਠਦੇ ਲੇਟ ਹੀ ਹੋ ਜਾਂਦੇ ਆ
ਅੱਛਾ ਹਾਂ ਹਾਂ ਫਰ ਸੈਰ ਵਗੈਰਾ ਕਰਦੇ ਹੋ ਉਹ ਕਰਨੀ ਚਾਹੀਦੀ ਨਾ ਸੈਰ ਵਗੈਰਾ
ਨਹੀਂ ਥੋੜ੍ਹੀ ਬਹੁਤੀ ਐਕਸਰਸਾਈਜ਼ ਕਰ ਲੈਦੀ ਆ ਉਹ
ਜੀ ਸਵੇਰ ਨਾਲ ਯੋਗਾ ਵਗੈਰਾ
ਥੋੜਾ ਵੇਟ ਲੋਸ ਕਰਨ ਦੀ ਸੋਚ ਰਹੀ ਸੀ
ਅੱਛਾ ਅੱਛਾ ਅੱਛਾ ਯੋਗਾ ਕਰ ਲਿਆ ਕਰੋ ਬੈਸਟ ਹੁੰਦੀ ਆ ਯੋਗਾ
ਅੱਛਾ ਹਾਂਜੀ
ਮਤਲਬ ਤਾਜੀ ਤਾਜ਼ੀ ਤਾਜ਼ੀ ਹਵਾ ਚ ਜਾਗ ਮਤਲਬ ਥੋੜ੍ਹੀ ਸੈਰ ਕਰ ਲਈ ਸਵੇਰੇ ਸਵੇਰੇ
ਹਾਂਜੀ ਸਵੇਰੇ ਸਵੇਰੇ ਤੇ ਬੜਾ ਅੱਛਾ ਵੀ ਹੁੰਦਾ
ਹਾਂਜੀ ਸਵੇਰੇ ਸਵੇਰੇ ਮਤਲਬ ਆਨੰਦ ਬੜਾ ਬੜਾ ਬੜਾ ਫੀਸ ਆ ਜਾਂਦਾ ਬੜਾ ਆਨੰਦ ਹੀ ਵੱਖਰਾ ਹੁੰਦਾ ਸਵੇਰ ਦਾ ਮਤਲਬ ਨਜ਼ਾਰੇ ਵਧੀਆ ਲੱਗਦੇ ਨੇ ਮਤਲਬ ਸਵੇਰੇ ਸਵੇਰੇ ਪਕਸ਼ੀਆਂ ਦੀ ਆਵਾਜ਼ ਆਉਣੀ ਬੜਾ ਆਨੰਦ ਆਉਂਦਾ
ਹਾਂਜੀ ਸਵੇਰੇ ਅਸੀਂ
ਮਿੱਠੀ ਮਿੱਠੀ ਮਿੱਠੀ ਆਵਾਜ਼ ਵਿੱਚ ਪਾਠ ਕਰਨਾ ਮਿੱਠੀ ਮਿੱਠੀ ਆਵਾਜ਼ ਸਵੇਰੇ ਸਵੇਰੇ ਪਾਠ ਕਰਨਾ
ਹਾਂਜੀ
ਉਹ ਸਾਰਾ ਆਨੰਦ ਹੀ ਵੱਖਰਾ ਹੈ ਬਸ ਉਹ ਹੁਣ ਟਾਈਮ ਲੱਗਦਾ ਹੀ ਨਹੀ ਹੈ ਪਤਾ ਨੀ ਕਿ ਬਸ ਬਿਜੀ ਹੋ ਗਿਆ ਥੋੜਾ ਪਹਿਲੇ ਵਰਗਾ ਟਾਈਮ ਹੁੰਦਾ ਨੀ ਪਹਿਲਾ ਟਾਈਮ ਹੁੰਦਾ ਹੀ ਹਮੇਸ਼ਾ ਵਧੀਆ ਏ ਬਸ ਬੱਚਿਆਂ ਨਾਲ ਥੋੜੇ ਬਿਜ਼ੀ ਹੋ ਜਾਈ ਦਾ ਟੈਮ ਲੱਗਦਾ ਨੀ ਉਹੀ ਕਹਿ ਰਿਹਾ ਕਰ ਲੋ ਹੁਣ ਤੁਸੀਂ ਬਸ ਫੇਰ ਤੇ ਬਸ ਬਿਜ਼ੀ ਹੋ ਜਾਂਦੀ ਲਾਈਫ ਜਿਵੇਂ ਹੁਣ ਤੁਹਾਡੇ ਕੋਲ ਹੈਗਾ ਤੁਹਾਡਾ ਡੋਗੀ ਹੈ ਉਹਦੇ ਨਾਲ ਜਾਓ ਉੱਪਰ
ਹਾਂਜੀ ਜਾਨੇ ਹਾਂ ਅਸੀਂ ਸ਼ਾਮੀ ਜਾਨੇ ਹਾਂ ਸਵੇਰੇ ਨਹੀਂ ਜਾਣਦੇ ਸਵੇਰੇ ਨਾ ਨੂੰ ਪਾਪਾ ਲੈ ਕੇ ਜਾਂਦੇ ਨੇ ਵੋਕ ਤੇ ਇਹਨੂੰ ਬੜਾ ਮਾ
ਤੇ ਸਵੇਰ ਦਾ ਆਨੰਦ ਸ਼ਾਮ ਦਾ ਵੀ ਹੈਗਾ ਸ਼ਾਮ ਦਾ ਆਪਣਾ ਅਲੱਗ ਆਨੰਦ ਆਉਂਦਾ ਤੇ ਸਵੇਰ ਦਾ ਆਪਣਾ ਅਲਗ ਆਨੰਦ ਹਾਂਜੀ ਹਮ ਸਵੇਰ ਦਾ ਤੇ ਮਤਲਬ ਮੇਨ ਨਾ ਉਹ ਜੋ ਮਿੱਠੀ ਮਿੱਠੀ ਆਵਾਜ਼ਾਂ ਹੁੰਂਦੀਆਂ ਨੇ ਪਕਸ਼ੀਆਂ ਦੀਆਂ ਦੇ ਚ ਬੈਠ ਕੇ ਆਪਣਾ ਯੋਗਾ ਕਰੋ ਪਾਠ ਕਰੋ ਉਹਦਾ ਬਸ
ਹਾਂਜੀ ਸਕੂਨ ਹੀ ਅਲਗ ਮਿਲਦਾ
ਹਾਂਜੀ ਸਕੂਨ ਹੈਗਾ ਬੜਾ
ਹੋਰ?
ਅੱਜ-ਕੱਲ ਸਕੂਨ ਮਿਲਦਾ ਨੀ ਇਹ ਚੀਜ਼ਾਂ ਨਾਲ ਹੀ ਸਕੂਨ ਕੋਨ ਹੈਗਾ,
ਹਾਂਜੀ,
ਹੂੰ, ਮਤਲਬ ਆਨੰਦ ਆਉਂਦਾ ਮਿੱਠੀ-ਮਿੱਠੀ ਪਕਸ਼ੀਆਂ ਦੀ ਆਵਾਜ਼ਾਂ ਹੋਣ ਹਵਾ ਚਲਦੀ ਹੋਵੇ ਠੰਡੀ ਠੰਡੀ ਥੋੜੀ-ਥੋੜੀ ਸਵੇਰ ਦੀ ਤਾਜ਼ੀ ਹਵਾ ਹੋਏ ਉਤੋਂ ਬੰਦਾ ਸੈਰ ਕਰ ਰਿਹਾ ਹੈ ਚਾਹੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਲਓ ਚਲਦੇ-ਚਲਦੇ ਕਰਲੋ ਬੜਾ ਹੀ ਆਨੰਦ ਆਉਂਦਾ। ਅਨੰਦ ਹੀ ਵੱਖਰਾ ਹੁੰਦਾ।
ਹੋਰ?
ਬਸ ਇਹ ਗੱਲਾਂ ਯਾਦ ਕਰਕੇ ਬਸ ਹੋ ਜਾਂਦਾ ਆਨੰਦ ਦਾ ਬਸ ਹਾਂਜੀ ਹਾਂਜੀ ਮਨ ਕਰਦਾ ਟਰਾਈ ਕਰੀਏ ਹਾਂਜੀ ਦੁਬਾਰਾ
ਅਸੀਂ ਸਕੂਲਾਂ ਵਿੱਚ ਜਾਣਦੇ ਸੀ ਕਿੰਨਾ ਵਧੀਆ ਲੱਗਦਾ ਸੀ ਸਾਨੂੰ ਸਵੇਰੇ ਸਵੇਰੇ ਸਕੂਲ ਵਿੱਚ ਅਸੈਂਬਲੀ ਹੋ ਰਹੀ ਹੁੰਦੀ ਸੀ ਤੇ
ਕਰਦੇ ਸੀ ਸਕੂਲੋਂ ਬੱਸ ਚਲੀਏ ਕਦੋਂ ਖਤਮ ਹੋਏਗਾ ਕਦੋਂ ਖਤਮ ਹੋ ਐ ਨੀ ਪਤਾ ਸਕੂਲ ਟਾਈਮ ਤੇ ਬੈਸਟ ਟਾਈਮ ਹੁੰਦਾ ਹੈ ਸਭ ਹਾਂ ਬੈਸਟ ਟਾਈਮ ਹੁੰਦਾ ਸਭ ਤੋਂ ਬੈਸਟ ਟਾਈਮ ਸਕੂਲ ਟਾਈਮ ਅਸੈਂਬਲੀ ਵਿਚ ਖੜੇ ਹੋਣਾ ਪ੍ਰੇਅਰ ਕਰਨੀਆਂ। ਰੱਬ ਨੂੰ ਯਾਦ ਕਰਨਾ,
ਹਾਂਜੀ,
ਟਾਈਮ ਨਾਲ ਉੱਠਣਾ ਟਾਈਮ ਨਾਲ ਤਿਆਰ ਹੋਣਾ ਤੇ ਮਤਲਬ ਆਪਣਾ ਲੰਚ ਦਾ ਵੇਟ ਕਰਨਾ ਕਦੋਂ ਬੈਲ ਵੱਜੇਗੀ ਕਦੀ ਕਦੀ ਚੋਰੀ-ਚੋਰੀ ਛੁਪ-ਛੁਪ ਕੇ ਖਾ ਲੈਣਾ। ਵਿਚੇ-ਵਿਚੇ ਅਲਗ ਹੀ ਟਾਈਮ ਹੁੰਦਾ। ਹਾਂ। ਸਹੀ ਗੱਲ ਏ ਬੜਾ ਫੇਰ ਕੈਂਟੀਨ ਤੇ ਜਾ ਕੇ ਖਾਣਾ ਕਦੀ ਲੰਚ ਨਾ ਲੈ ਕੇ, ਕੇ ਜਾਣਾ ਪਾਨੇ ਮਾਰਨਾ ਕੈਂਟੀਨ ਤੋਂ ਖਾਣਾ ਅਜਇ ਖਾਵਾਂਗੇ ਅਜੇ ਖਾਵਾਂਗੇ। ਅੱਜ ਕੱਲ ਉਹ ਟਾਈਮ ਹੀ ਨਹੀਂ ਹੈਗਾ ਅੱਜ ਕੱਲ ਮਹਿੰਗਾਈ ਹੋ ਗਈ ਬੜੀ ਉਸ ਟਾਈਮ ਤੇ ਬੜਾ
ਅੱਜ-ਕੱਲ ਦੇ ਬੱਚਿਆਂ ਨੂੰ ਤਾਂ ਇਹ ਪਤਾ ਹੀ ਨਹੀ ਜੋ ਸਾਡਾ ਬਚਪਨ ਹੈਗਾ ਸੀ।
ਹਾਂ, ਅੱਜ ਕੱਲ ਤੇ ਐਵੀਂ ਨਾਈਨਟੀਜ਼ ਦਾ ਟਾਈਮ ਹੀ ਅਲੱਗ ਹੈਗਾ ਸੀ ਬਿਲਕੁਲ ਵੱਖਰਾ ਸੀ। ਨਾਇਨ ਟਿਜ ਦਾ ਟਵੱਟੀ ਟੂ ਥਾਉਜੇਟ ਹੋ ਗਿਆ ਮਤਲਬ
ਹਾਂਜੀ-ਹਾਂਜੀ,
ਅੱਜ ਕੱਲ ਬਸ ਥੋੜਾ ਐ ਐਡਵਾਂਸ ਟਾਈਪ ਦਾ। ਜਿੰਨੀ ਸਹੂਲੀਅਤ ਨੇ ਉਨੀ ਹੀ ਉਹ ਵੀ ਹੈਗੀਆਂ ਨੇ ਉਹਨਾਂ ਦੇ ਫਾਇਦੇ ਵੀ ਹੈਗੇ ਨੇ ਤੇ ਨੁਕਸਾਨ ਵੀ ਹੈਗੇ ਨੇ ਚੀਜ਼ਾਂ ਦੇ ਅੱਜ ਕੱਲ ਕਿਉਂਕਿ ਉਹ ਬੜਾ ਅਡਵਾਂਸ ਹੋ ਗਿਆ ਨਾ ਤੇ ਫੇਰ ਨੁਕਸਾਨ ਵੀ ਜ਼ਿਆਦਾ ਹੁੰਦੇ ਨੇ।
ਹੂੰ,
ਹੂੰ, ਸਹੂਲਤਾਂ ਵੀ ਜ਼ਿਆਦਾ ਨੇ ਤੇ ਨੁਕਸਾਨ ਵੀ ਜ਼ਿਆਦਾ ਨੇ, ਅੱਜ-ਕੱਲ ਐ ਐ ਹੀ ਚੱਲ ਰਿਹਾ ਬਸ
ਹਾਂਜੀ, ਅੱਜ ਕੱਲ ਤੇ ਸਕੂਲ ਦੀ ਪੜ੍ਹਾਈਆਂ ਵੀ ਬੜੀਆਂ ਮਹਿੰਗੀਆਂ ਹੋ ਗਈਆਂ ਨੇ।
ਹਾਂ ਬੜਾ ਹੀ ਬਿਲਕੁਲ ਸਾਡੇ ਟਾਈਮ ਤੇ ਮਤਲਬ ਵਧੀਆ ਸੀ ਮਤਲਬ ਓ ਟਾਈਮ ਕਈ ਵਾਰ ਇੱਕ ਨਾ ਵੀਡੀਓਜ਼ ਆਂਦੀਆ ਨੇ ਇਹ ਦੇਖਣਾ ਟੀ ਵੀ ਇਹ ਦੇਖਣਾ ਸਾਰਿਆਂ ਨੇ ਇਕੱਠੇ ਹੋ ਕੇ ਸੋਣਾ ਨਾਨਕੇ ਜਾਣਾ ਵਧੀਆ ਇੰਜੋਏ ਕਰਨਾ। ਇੱਕ ਕੂਲਰ ਦੇ ਅੱਗੇ ਕਿੰਨੇ-ਕਿੰਨੇ ਬੰਦਿਆਂ ਨੇ ਸੋਣਾ। ਅੱਜ-ਕੱਲ ਤੇ ਬਸ ਏਸੀ ਏ ਚ ਵੀ ਏਸੀ ਏ ਚ ਵੀ ਇੰਨੇ ਬੰਦੇ ਨੀ ਸੌਦੇ ਅੱਜ-ਕੱਲ। ਕਰਦੇ ਪਹਿਲੇ ਤੇ ਕੂਲਰ ਅੱਗੇ ਸੋਣਾ ਨਹੀਂ ਤੇ ਪਹਿਲੇ ਤੇ ਨਾਨਕੇ ਜਾਣਾ ਤੇ, ਉੱਪਰ ਸੋ ਸੋਣਾ ਛੱਤਾਂ ਤੇ ਜਾ ਕੇ ਸਾਰਿਆਂ ਨੇ ਹਾਂ ਬੜਾ ਆਨੰਦ ਆਂਦਾ ਸੀ।
ਹਾਂਜੀ,
ਘਰ ਵੀ ਛੱਤ ਤੇ ਸੌਂਦੇ ਸੀ, ਵਧੀਆ ਮੌਸਮ ਹੁੰਦਾ ਸੀ, ਆ ਛੱਤ ਤੇ ਜਾ ਕੇ ਸੋਣਾ, ਗੱਲਾਂ ਮਾਰ ਨੀਆ, ਰਾਤੀ-ਰਾਤੀ ਬੜਾ ਆਨੰਦ ਸੀ, ਉਹ ਟਾਈਮ ਤੇ ਉਹ ਨਜ਼ਾਰਾ ਹੀ ਵੱਖ ਖਰਾ ਸੀ ਬਸ। ਕਹਿੰਦੇ ਨੇ ਨਾ ਟਾਈਮ ਦੁਬਾਰਾ ਆਂਦਾ ਨੀ ਬਸ, ਬਸ ਮੈਮਰੀਜ਼ ਬਣ ਜਾਂਦੀਆਂ ਨੇ। ਹਾਂ ਬਚਪਨ ਬਸ ਯਾਦ ਹੀ ਕਰ ਲੈਂਦੇਂ ਆ, ਬਚਪਨ-ਬਚਪਨ ਹੀ ਹੁੰਦਾ। ਯਾਦ ਕਰ ਸਕਨੇ ਆ, ਬਸ ਚਲੋ।
ਚਲੋ ਠੀਕ ਐ, ਤੁਸੀਂ ਦੱਸਿਆ ਸਾਨੂੰ ਅੱਛਾ ਲੱਗਿਆ।
ਹਾਂਜੀ, ਚਲੋ ਬਣਾਣਾ ਕੱਲ, ਦੱਸਣਾ ਫੇਰ ਕਿਵੇਂ ਦੀ ਬਣ
ਹਾਂਜੀ ਕੱਲ ਦੱਸਾਂਗੀ, ਤੁਹਾਨੂੰ ਟਰਾਈ ਕਰਾਂਗੀ ਨਾ। ਹਾਂਜੀ, ਹਾਂਜੀ। ਓਕੇ ਜੀ, ਓਕੇ। ਸਤਿ ਸ਼੍ਰੀ ਅਕਾਲ ਜੀ।